ਕੋਲ ਕਰ ਆਇਆ ਸੀਗਾ ਤੇ ਆਪਾਂ ਨਾ ਕੌਮਬੋ ਬਣਾ ਲੈਣਾ ਉਹਦਾ ਠੀਕ ਆ ਫਿਰ ਉਸ ਤੋਂ ਬਾਅਦ ਦੋ ਘੰਟੇ ਤੇ ਬਾਅਦ ਨਾ ਤੁਸੀਂ ਕੀ ਕਰਨਾ ਅ ਜਿਹੜੇ ਰਾਤ ਨੂੰ ਹੈਲਮਟ ਬਦਾਮ ਹੁੰਦੇ ਆ ਉਹ ਭਿਉ ਕੇ ਰੱਖਣੇ ਆ ਉਹ ਜ਼ਰੂਰ ਖਾਣੇ ਆ ਉਹ ਤੁਸੀਂ ਖਾਣੇ ਆ ਦਸ ਤੋਂ ਬਾਰਾਂ ਬਦਾਮ ਦੋ ਚਾਰ ਬਦਾਮਾਂ ਨਾਲ ਕੁਛ ਨਹੀਂ ਹੁੰਦਾ ਹਾਂ ਜਾਂ ਤਾਂ ਫਿਰ ਕਾਲੇ ਛੋਲੇ ਭਿਉਂ ਕੇ ਰੱਖ ਦਿਓ ਸਵੇਰੇ ਉਹ ਖਾਣੇ ਆ ਜਾਂ ਸਪਰਾਊਟਸ ਖਾਣੇ ਆ ਤੇ ਬਦਾਮ ਨਾਲ ਖਾਣੇ ਆ
ਅੱਛਾ ਇਹ ਸਾਰੇ ਇਕੱਠੇ ਖਾ ਸਕਦੇ ਹਨਾ
ਇਕੱਠੇ ਨੀ ਮੈਂ ਤੁਹਾਨੂੰ ਦੱਸਦੀ ਬਦਾਮ ਇਕੱਲੇ ਖਾਈਦੇ ਹੁੰਦੇ ਆ ਬਦਾਮ ਅਖਰੋਟ ਕਲੇ ਖਾ ਸਕਦੇ ਹਾਂ ਬਦਾਮ ਕਾਜੂ ਇਕੱਠੇ ਨੀ ਖਾ ਕਰਦੇ ਆਪਾਂ ਵੇਟ ਵੱਧ ਜਾਂਦਾ ਤੇ ਅਖਰੋਟ ਤੇ ਬਦਾਮ ਇਕੱਠੇ ਖਾ ਸਕਦੇ ਹਾਂ ਠੀਕ ਆ ਕਿਸਮਿਸ਼ ਤੇ ਕਾਜੂ ਇਕੱਠੇ ਖਾ ਸਕਦੇ ਦੇ ਠੀਕ ਆ ਤੇ ਉਸ ਤੋਂ ਬਾਅਦ ਤੁਸੀਂ ਪਤਾ ਹੈ ਕੀ ਕਰਨਾ ਆ
ਹਾਂਜੀ
ਘੰਟੇ ਦਾ ਨਾ ਗੈਪ ਲੈ ਲੈਣਾ ਫਿਰ ਉਹ ਤੋਂ ਬਾਅਦ ਮੁੜ ਕੇ ਆਪਣਾ ਅੱਛਾ ਜਿਹਾ ਕਮੀਜ਼ ਤਾਰਨਾ ਰੈਡੀ ਰੱਖਣ ਐਪਲ ਕੱਟ ਲੈਣਾ ਆਪਣਾ ਅ ਤੇ ਨਾਲ ਬਨਾਨਾ ਇਹ ਖਾਣਾ ਆ ਠੀਕ ਆ ਫਿਰ ਉਸ ਤੋਂ ਬਾਅਦ ਹਾਂਜੀ ਐਪਲ ਬਣਨਾ ਦੋਨੋ ਖਾਣੇ ਆ ਐਨਰਜੀ ਲਈ ਬਹੁਤ ਵਧੀਆ ਹੁੰਦੇ ਆ ਫਿਰ ਚਲੋ ਜੀ ਤੁਸੀਂ ਉਸ ਤੋਂ ਬਾਅਦ ਡੇਢ ਕੁ ਘੰਟੇ ਦਾ ਜਦੋਂ ਗੈਪ ਕਰੋਗੇ ਫਿਰ ਉਹਦੇ ਬਾਅਦ ਤੁਸੀਂ ਪਾਣੀ ਪੀ ਲੈਣਾ ਦੋ ਕੁ ਗਿਲਾਸ ਡੇਢ ਘੰਟੇ ਦੇ ਵਿੱਚ ਠੀਕ ਆ ਫੇਰ ਉਸ ਤੋਂ ਬਾਅਦ ਤੁਸੀਂ ਬਣਾਣਾ ਆ ਓਟਸ ਓਟਸ ਬਣਾ ਲੋ ਦਲੀਆ ਬਣਾ ਲੋ ਠੀਕ ਆ ਅਹ ਜਾਂ ਤੁਸੀਂ ਪੋਹੇ ਬਣਾ ਲਓ। ਜਾਂ ਤੁਸੀਂ ਬੇਸਨ ਦਾ ਚੀਲਾ ਬਣਾ ਲੋ ਠੀਕ ਆ ਤੁਸੀਂ ਇਹ ਬਾਰਾਂ ਤੋਂ
ਤੇ ਉਹਦੇ ਵਿੱਚ ਪਿਆਜ ਟਮਾਟਰ ਵਗੈਰਾ ਸਭ ਚੋ
ਜਦੋਂ ਤੁਸੀਂ ਆਪਣੀ ਅ ਵੇਟ ਲੋਸ ਜਰਨੀ ਤੇ ਹੁੰਦੇ ਓ ਕਦੇ ਵੀ ਯਾਦ ਰੱਖਿਓ ਟਮਾਟਰ ਨਹੀਂ ਖਾਣਾ
ਅੱਛਾ
ਟਮਾਟਰ ਸਬਜ਼ੀਆਂ ਚ ਨਹੀਂ ਖਾਣਾ ਸਲਾਦ ਚ ਖਾ ਸਕਦੇ ਹਾਂ ਉਹ ਵੀ ਕਿੰਨਾ ਕੁ ਇੱਕ ਇੱਕ ਡੇਢ ਟਮਾਟਰ ਇਸ ਤੋਂ ਬਾੱਧ ਨ ਜੇ ਛੋਟੇ ਆ ਤਾਂ ਦੋ ਖਾ ਲੋ ਜੇ ਬੜਾ ਤਾਂ ਇੱਕ
ਅੱਛਾ
ਦੂਜੀ ਗੱਲ ਅਹ ਗਾਜਰਾਂ ਹੁੰਦੀਆਂ ਸਾਡੀਆਂ ਉਹ ਜ਼ਰੂਰ ਸਾਡੇ ਸੈਲੇਡ ਚ ਲੈਣੀਆਂ ਢਾਈ ਸੌ ਗ੍ਰਾਮ ਗਾਜਰ ਤੇ ਢਾਈ ਸੌ ਗ੍ਰਾਮ ਗਾਜਰ ਤੇ ਖੀਰਾ ਦੋਨੋ ਮਿਕਸ ਕਰਕੇ ਖਾਣਾ ਇਹ ਪਹਿਲਾਂ ਖਾਣਾ ਬਾਅਦ ਚੋਂ ਰੋਟੀ ਖਾਣੀ ਆ ਹੁਣ ਰੋਟੀ ਤੁਸੀਂ ਬਰਾਉਨ ਰਾਈਸ ਲੈ ਸਕਦੇ ਹੋ ਚੌਲ ਬਰਾਉਨ ਵਾਲੇ ਉਹਦੇ ਵਿੱਚ ਤੁਸੀਂ ਬੀਨਸ ਕੱਟ ਕੇ ਪਾਲੋ ਢਾਈ ਤਿੰਨ ਡੇਢ ਸੌ ਗ੍ਰਾਮ ਬੀਨਸ ਕੱਟ ਲੋ ਸਬਜ਼ੀਆਂ ਕੱਟ ਲੋਓ ਉਹਨੂੰ ਬੋਇਲਡ ਬਾਅਦ ਚ ਉਹਨੂੰ ਛਾਣ ਲੋਓ ਚੌਲਾਂ ਨੂੰ
ਅੱਛਾ ਬੋਇਲ ਕਰਕੇ ਠੀਕ ਤੇ ਉਹ ਚੌਲ ਖਾਂਦੇ ਆ।
ਖਾਣਿਆ ਠੀਕ ਆ ਤੇ ਨਾਲ ਆਪਾਂ ਰੱਖ ਲ ਲੈ ਲੈਣਾ ਸੌ ਗ੍ਰਾਮ ਪਨੀਰ ਕੱਚਾ ਜਾਂ ਤਾਂ ਤੁਸੀਂ ਉਹ ਪਨੀਰ ਨੂੰ ਚਾਰ ਗ੍ਰਾਮ ਓਇਲ ਦੇ ਵਿੱਚ ਜਾਂ ਘਿਓ ਦੇ ਵਿੱਚ ਮੈਂ ਘਿਓ ਲ ਚਾਰ ਪੰਜ ਗ੍ਰਾਮ ਘਿਓ ਦਾ ਅੱਧਾ ਕੁ ਚਮਚਾ ਉਹ ਚ ਜੀਰਾ ਪਾ ਕੇ ਥੋੜਾ ਜਿਹਾ ਉਹਨੂੰ ਤੜਕਾ ਜਿਹਾ ਲਾ ਲੈਣਾ।ਬਸ ਲੂਣ ਪਾਉਣਾ ਹਲਦੀ ਪਾਉਣੀ ਹਾਂ ਕੋਈ ਉਹ ਚ ਪਿਆਜ ਨਹੀਂ ਸੀ ਨਾ ਕੋਈ ਉਹ ਚ ਟਮਾਟਰ ਨ ਹਰੀ ਮਿਰਚ ਪਾ ਸਕਦੇ ਹਾਂ ਜੀਰਾ ਪਾ ਸਕਦੇ ਹ ਲੂਣ ਪਾ ਸਕਦੇ ਹਾਂ ਤੇ ਅ ਹਲ ਦੀ ਪਾ ਸਕਦੇ ਹਾਂ ਬਸ ਕਾਲੀ ਮਿਰਚ ਪਾ ਸਕਦੇ ਹਾਂ ਹਾਂ ਹਾਂ, ਕਾਲੀ ਮਿਰਚ ਪਾ ਸਕਦੇ ਹਾਂ ਫੇਰ ਅਸੀਂ ਚੌਲਾਂ ਦੇ ਨਾਲ ਉਹ ਪਨੀਰ ਭੁਜੀ ਇਹਦੇ ਚ ਕੀ ਹੋ ਗਿਆ ਚੌਲ ਸਾਡੇ ਕਾਰਬ ਹੋ ਗਏ ਕਾਰਬ ਤੁਸੀਂ ਲੈ ਲਿਆ। ਫੋਰਟੀ ਫਾਈਵ ਗ੍ਰਾਮ ਚੌਲ ਅਸੀਂ ਕੱਚੇ ਫੋਰਟੀ ਫਾਇਵ ਗ੍ਰਾਮ ਲੈਣੇ ਆ ਤਾਂ ਬਣਾਣੇ ਆ ਸਬਜ਼ੀਆਂ ਅਸੀਂ ਲੈਣੀਆਂ ਆ ਅ ਡੇਢ ਸੌ ਗ੍ਰਾਮ। ਯਾ ਇੱਕ ਸੌ ਵੀਹ ਗ੍ਰਾਮ ਮੈਂ ਇੱਕ ਸੌ ਵੀਹ ਲੈਂਨੀ ਆ ਹੁਣ ਏਦੇ ਚ ਕੀ ਹੋ ਗਿਆ ਥੋਡਾ ਥੋਡਾ ਗ੍ਰੀਨ ਵੈਜੀਟੇਬਲਜ ਗ੍ਰੀਨ ਵੇਜੀਟੇਬਲ ਹੋ ਗਿਆ ਪ੍ਰੋਟੀਨ ਵੀ ਹੋ ਗਿਆ ਕਾਰਬ ਵੀ ਹੋ ਗਿਆ ਸਾਰਾ ਗੁੱਡ ਫੈਟ ਹੋ ਗਿਆ ਠੀਕ ਐ ਹੁਣ ਤੁਸੀਂ ਉਸ ਤੋਂ ਬਾਅਦ ਅਹ ਕੀ ਕਰਨਾ ਆ ਆਦਾ ਅਹ ਜੇ ਥੋਨੂੰ ਵੈਸੇ ਤਾਂ ਭੁੱਖ ਨੀ ਲੱਗੂਗੀ ਜੇ ਥੋਨੂੰ ਦੋ ਘੰਟੇ ਦਾ ਗੈਪ ਰੱਖਣਾ ਓਦੇ ਵਿੱਚ ਪਾਣੀ ਇਨਟੇਕ ਕਰਨਾ ਵਾਟਰ ਇਨਟੇਕ ਸਭ ਤੋਂ ਜਾਦਾ ਕਰਨਾ ਫੇਰ ਜਦੋਂ ਅਸੀਂ ਵਾਟਰ ਇਨਟੇਕ ਕਰਦੇ ਆ ਪਾਣੀ। ਪੀਂਨੇ ਆ ਵੱਧ ਤੋਂ ਵੱਧ ਤਾਂ ਓ ਸਾਡੀ ਸਾਰੀਆਂ ਚੀਜ਼ਾਂ ਨੂੰ ਜੋ ਅਸੀਂ ਪ੍ਰੋ ਟੀਨ ਖਾਧਾ ਜੇ ਅਸੀਂ ਇਕੱਲਾ ਪ੍ਰੋਟੀਨ ਖਾਈ ਚੱਲਾਂਗੇ ਨਾ ਤਾਂ ਸਾਨੂੰ ਕਬਜ਼ ਹੋ ਸਕਦੀ ਆ ਅਸੀਂ ਫਰੈਸ਼ ਨੀ ਹੋ ਸਕਦੇ ਇਸ ਕਰਕੇ ਹਰੀ ਸਬਜ਼ੀਆਂ ਸਲਾਦ ਅ ਏ ਸਭ ਕੁਛ ਲੈਣਾ ਫੇਰ ਸ਼ਾਮ ਜੇ ਨੂੰ ਕੀ ਕਰਨਾ ਆ ਤੁਸੀਂ ਬਲੈਕ ਕੌਫੀ ਪੀ ਸਕਦੇ ਐ ਜਾਂ ਕਾਲੀ ਥੋਡੀ ਟੀ ਲੈ ਸਕਦੇ ਆ ਵਿਦਆਊਟ ਸ਼ੂਗਰ ਜੇ ਤੁਸੀਂ ਕਾਲੀ ਚਾਹ ਪੀਂਨੇ ਹਾਂ ਉ ਚ ਅੱਧਾ ਨਿੰਬੂ ਨਿਚੋੜ ਲਓ ਜੀ ਚਾਹ ਦਾ ਅਸਲੀ ਚਾਹ ਸਾਡੇ ਨਾ ਇੰਡੀਅਨਸ ਨੂੰ ਬਣਾਨੀ ਨੀ ਓਂਦੀ ਜੇੜ੍ਹੇ ਸਾਡੇ ਬਾਰਤ ਆਲੇ ਆ ਚਾਹ ਦਾ ਪਤਾ ਈ ਨੀ ਕਿਉਂਕਿ ਚਾਹ ਇਹ ਸਾਰੀ ਤਰਕੀ ਸਾਈਡ ਤੋਂ ਆਈ ਆ ਈਰਾਨ, ਇਰਾਕ, ਅਸਾਮ ਓਥੇ ਦੇ ਜੇੜ੍ਹੇ ਲੋਕ ਆ ਨਾ ਓ ਚਾਹ ਜੇੜ੍ਹੇ ਹਿਸਾਬ ਨਾਲ ਪੀਂਦੇ ਆ ਨਾ ਓ ਕਦੀ ਉਚ ਦੁੱਧ ਨੀ ਪਾਉਂਦੇ ਪਤਾ ਥੋਨੂੰ ਚਾਹ ਦੁੱਧ ਲਈ ਬਣੀ ਨੀ ਆ
ਤੇ ਤੁਸੀਂ ਫਿਰ ਓਵੇਂ ਈ ਬਣਾਦੇ ਓ ਨਾ ਅੱਖਾਂ ਨ ਬਣਾਦੇ
ਮੈਂ ਤਾਂ ਚਾਹ ਈ ਨੀ ਪੀਂਦੀ ਮੈਂ ਤਾਂ ਬਲੈਕ ਕੌਫੀ ਪੀ ਲੈਂਨੀ ਆ ਮੈਂ ਗ੍ਰੀਨ ਹਾਂ ਗ੍ਰੀਨ ਕਾਲੀ ਚਾਹ ਆਂਦੀ ਐ ਇੱਕ ਗ੍ਰੀਨ ਘਾਹ ਵਾਲੀ ਚਾਹ ਆਂਦੀ ਐ ਮੈਂ ਓ ਪੀਨੀ ਆ
ਬ ਬਣਾਉਂਦੇ ਹੋ ਤੁਸੀਂ
ਪਾਣੀ ਪਾਣੀ ਦੇ ਵਿੱਚ ਇੱਕ ਲੋਂਂਗ ਸੱਟ ਲਿਆ ਠੀਕ ਆ ਇਕ ਅਦਰਕ ਸੱਟ ਲਿਆ ਜੇ ਗੁੜ ਪਾਉਣਾ ਮਾੜਾ ਝੋਟਾ ਪਾਲ ਲੋ ਜੇ ਤਾਂ ਨਹੀਂ ਮੈਂ ਤਾਂ ਨਹੀਂ ਪਾਉਦੀ ਮੰਮੀ ਮੇਰੇ ਪਾਉਂਦੇ ਆ ਠੀਕ ਆ ਫੇਰ ਉਹਦੇ ਚ ਮੈਂ ਕੀ ਕਰਦੀ ਹਾਂ ਉਹ ਪੱਤੇ ਛੱਡਦੇ ਨੇ ਆ ਹਰੀ ਚਾਹ ਵਾਲੇ ਉਬਲ ਕੇ ਗ੍ਰੀਨ ਗ੍ਰੀਨ ਬਣ ਜਾਂਦੀ ਉਹ ਚ ਮੈਂ ਨਿੰਬੂ ਪਾ ਲੈਣੀ ਆ ਬਣ ਗਈ ਜੀ ਮੇਰੀ ਗ੍ਰੀਨ ਟੀ ਸਭ ਤੋਂ ਪਹਿਲਾਂ ਚਾਹ ਪੀ ਦਾ ਤੇ ਚਾਹ ਬਣਾਉਣ ਦਾ ਤਰੀਕਾ ਹੋਣਾ ਚਾਹੀਦਾ ਜਿਹੜਾ ਸਾਂ ਇਟਲੀ ਨਾਨ ਤੁਸੀਂ ਬਲੈਕ ਟੀ ਬਣਾ ਲੋ ਤੁਸੀਂ ਚਾਹ ਬਣਾ ਲ ਲੋ ਅਦਰਕ ਪਾ ਲੋ ਠੀਕ ਆ ਉਹ ਚ ਚਾਹ ਪੱਤੀ ਪਾਾਲੋ ਪਾਣੀ ਚ ਠੀਕ ਹੈ ਤੇ ਚੀਨੀ ਨੀ ਪਾਉਣੀ ਚੀਨੀ ਜੇ ਤੁਹਾਨੂੰ ਜ਼ਿਆਦਾ ਤਾਂ ਗੁੜ ਪਾ ਲੋ ਜੀ ਗੁੜ ਪਾਾਲੋ ਠੀਕ ਆ ਫੇਰ ਤੇ ਐ ਨੀ ਵੀ ਬਹੁਤ ਜ਼ਿਆਦਾ ਚਪ ਪਾਈ ਦੀ ਹੈ ਉਹਨੂੰ ਇੱਕ ਕਲ ਟੱਚ ਦੇਣਾ ਕਲਰ ਵਾਲਾ ਚਾਹ ਤਾਂ ਚਾਰ ਦਾਣੇ ਵੀ ਬਹੁਤ ਹੁੰਦੇ ਆ ਆਪਣੇ ਲੋਕ ਤਾਂ ਭਰ ਭਰ ਕੇ ਚਾਹ ਪੱਤੀ ਸਿੱਟੀ ਜਾਣਗੇ ਸ਼ੱਕਰ ਸ਼ੱਕਰ ਪਾਈ ਜਾਣਗੇ ਦੁੱਧ ਦਾ ਪਤੀਲਾ ਭਰ ਦੇਣਗੇ ਇਹ ਚਾਹ ਨੀ ਆਏ ਇਹ ਸਾਡੇ ਸਿਸਟਮ ਖਰਾਬ ਕਰ ਰਹੀ ਹੈ ਅੰਦਰੋਂ ਸਾਡ ਮੈਟਾਬੋਲਿਜ਼ਮ ਖਰਾਬ ਕਰਦੀ ਆ
ਕੋਈ ਨਸ਼ਾ ਹੋ ਜਾਂਦਾ ਹੈ ਨਾ ਵੀ ਪੀਣੀ
ਪਹਿਲੀ ਗੱਲ ਚਾਹ ਪੱਤੀ ਚਾਹ ਪੱਤੀ ਤੇ ਦੁੱਧ ਦਾ ਕੋਈ ਮੇਲ ਤੇ ਕੋਈ ਜੋਲ ਨਹੀਂ ਆ ਜੀ ਦੇਖਲੋ
ਅੱਛਾ ਸਾਰੇ ਉੱਧਰ ਉਵੇਂ ਪੈਂਦੇ ਨੇ ਜਿਵੇਂ ਤੁਸੀਂ ਦੱਸੇ ਮੈਨੂੰ
ਹਾਂ ਤੁਸੀਂ ਮੈਂ ਤਾਨੂੰ ਨਾ ਇੱਕ ਲਿੰਕ ਸੈਂਡ ਕਰੋ ਤੁਸੀਂ
ਹਾਂਜੀ ਹਾਂ ਤੁਹਾਡਾ ਸ਼ਡਿਊਲ ਵੈਸੇ ਬਹੁਤ ਵਧੀਆ ਦਿਨ ਦਾ ਹਾਂ
ਹਾਂ ਮੇਰਾ ਸ਼ਡਿਊਲ ਹੈਗਾ, ਇਹ ਗੱਲ ਤੁਸੀਂ ਸਹੀ ਪਈ ਆ ਤੇ ਫੇਰ ਪਤਾ ਕਿ ਗਲ ਆ ਹੁੰਦਾ- ਏ ਹੋਰ ਇੱਕ ਗੱਲ, ਫੇਰ ਜਦੋਂ ਤੁਸੀਂ ਸ਼ਾਮ- ਉਠਦੇ ਵੇਲੇ ਆਹ ਖਾ ਲਿਆ ਹੈਨਾ ਫੇਰ ਤੁਸੀਂ ਆਪਣੀ ਦਸ ਹਜ਼ਾਰ ਪਤਾ ਨਹੀਂ ਛੇ ਸੱਤ ਹਜ਼ਾਰ ਕਦਮ ਚੱਲੋ ਸਟੈਪਸ ਚੱਲੋ
ਅੱਛਾ ਅੱਛਾ-
ਤੁਹਾਨੂੰ ਸੱਤ ਹਜ਼ਾਰ ਸਟੈਪਸ ਹੌਲੀ ਹੌਲੀ ਵੀ ਕਰੋਂਗੇ ਤੁਹਾਨੂੰ ਇੱਕ
ਤੇ ਇਹ ਅੱਛਾ ਤੇ ਇਹ ਬਹੁਤ ਜ਼ਰੂਰੀ ਹੁੰਦੇ ਨੇ ਸਟੈਪਸ
ਬਹੁਤ ਜ਼ਰੂਰੀ ਆ, ਬਹੁਤ ਜ਼ਰੂਰੀ, ਹਾਂ ਇਹਦੇ ਨਾਲ ਸਾਡੀ ਜਿਹੜੀ ਬੋਡੀ ਆ ਅਸੀਂ ਜੋ ਵੀ ਚੀਜ਼ਾਂ ਇਨਟੇਕ ਕਰ ਰਹੇ ਹਾਂ ਸਾਡਾ ਮੈਟਪ ਬੋਲਿਜ਼ਮ ਬਹੁਤ ਵਧੀਆ ਹੁੰਦਾ ਸਟਰੋਂਗ ਹੁੰਦਾ ਅੰਦਰੋਂ ਸਾਡੇ ਜਿਹੜੀਆਂ ਢਿੱਡ ਦੀਆਂ ਐਂਟੜ ਆਂਤਾ ਨੇ ਬੜੀ ਆ ਛੋਟੀ ਆਂਤ ਉਹ ਸਟਰੋਂਗ ਹੁੰਦੀ ਆ
ਅੱਛਾ ਕਈ ਤਾਂ ਘੁਮ ਹਾਂ, ਕਈ ਤਾਂ ਘੁੰਮਦੇ ਨੀ ਬੈਡ ਤੇ ਤੇ ਰਹਿੰਦੇ ਨੇ ਫੇਰ ਉਹਨਾਂ ਲਈ ਤਾਂ ਬਹੁਤ ਜ਼ਿਆਦਾ
ਹਾਂ ਸਵੇਰੇ ਸਵੇਰੇ ਤੁਸੀਂ ਚੱਲਣਾ ਆ ਛੇ ਹਜ਼ਾਰ ਸੱਤ ਹਜ਼ਾਰ ਕਦਮ ਦੇ ਵਿੱਚ ਸ਼ਾਮ ਨੂੰ ਤੁਸੀਂ ਚੱਲਣਾ ਛੇ ਸੱਤ ਹਜ਼ਾਰ ਦੇ ਕਦਮ ਅੱਧਾ ਪਾਉਣਾ ਘੰਟਾ ਤੁਸੀਂ ਤੁਸੀਂ ਚਾਹੇ ਯੋਗਾ ਕਰਲੋ ਚਾਹੇ ਜਿੰਮ ਕਰ ਲੋ ਕੋਈ ਵੀ ਸਟਰੈਂਥ ਐਕਸਰਸਾਈਜ਼ ਕਰੋ ਜਦੋਂ ਅਸੀਂ ਲੋਸ ਜਰਨੀ ਤੇ ਹੁੰਦੇ ਹਾਂ ਸਾਨੂੰ ਸਟਰੈਂਥ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਨਹੀਂ ਤਾਂ ਸਾਡੀ ਸਕਿੰਨ ਉਤੇ ਲੀਪ ਪੈ ਜਾੂਗੀ ਬੁੱਢਿਆਂ ਵਾਲੀ ਹੋਜੂ ਇਸ ਕਰਕੇ ਉਹਨੂੰ ਵੀ ਤਾਂ ਟਾਈਟ ਰੱਖਣਾ ਨਾ, ਇੱਕ ਤਾਂ ਡਾਈਟ ਆਪਣਾ ਕੰਮ ਕਰੋ ਫੈਟ ਘਟਾਉਣ ਦਾ ਜਦੋਂ ਫੈਟ ਘਟੂਗਾ ਤਾਂ ਸਕਿੰਨ ਲੂਜ ਹੁੰਦੀ ਹੈ, ਹੁਣ ਸਕਿੰਨ ਨੂੰ ਟਾਈਟ ਵੀ ਰੱਖਣਾ ਨਾਲ ਨਾਲ ਉਹ ਕੰਮ ਕਰੋ ਸਾਡੀ ਸਟਰੈਂਥ ਅਸਰਸਾਈ ਸਟਰੈਂਥ ਅਸਰਸਾਈ ਮੋਸਟ ਇੰਪੋਰਟੈਂਟ ਟੈਂਟ ਬਹੁਤ ਜ਼ਰੂਰੀ ਹੈ।
ਅੱਛਾ ਹੁਣ ਤਾਂ ਜਿਵੇਂ ਮੈਂ ਮੇਰਾ ਨਾ ਬਹੁਤ ਹੀ ਜ਼ਿਆਦਾ ਦਾ ਵੇਟ ਲੂਜ ਹੋ ਗਿਆ ਮਤਲਬ ਮੈਂ ਬਹੁਤ ਕਮਜ਼ੋਰ ਹੋ ਗਿਆ ਪਹਿਲੇ ਮੈਂ ਬਹੁਤ ਸਹੀ ਸੀ ਕਾਫੀ ਮੇਰੀ ਗੱਲਾਂ ਵੀ ਚਵੀ ਟਾਈਪ ਸੀ ਹੁਣ ਤਾਂ ਬਹੁਤ ਕਮਜ਼ੋਰ
ਪਤਾ ਕੀ ਆ ਇੱਕ ਹੈਲਦੀ ਇੱਕ ਇੱਕ ਹੈਲਦੀ ਤਰੀਕੇ ਨਾਲ ਵੇਟ ਘੱਟ ਕੀਤਾ ਹੋਇਆ। ਉਹ ਤੁਹਾਡੀ ਸਕਿੰਨ ਨੂੰ ਤੁਹਾਡੇ ਹੇਅਰਸ ਨੂੰ ਤੁਹਾਡੇ ਬਾਲਾਂ ਨੂੰ ਤੁਹਾਡੀ ਚਮਕ ਨਹੀਂ ਖਾਊਗਾ ਇੱਕ ਗਲਤ ਤਰੀਕੇ ਨਾਲ ਵੇਟ ਘੱਟ ਕੀਤਾ ਹੋਇਆ ਉਹ ਤੁਹਾਨੂੰ ਦੂਰੋਂ ਹੀ ਦਿਖਾਊ ਇੱਕ ਬਿਮਾਰ ਇਨਸਾਨ ਦਿਖਾਊਗਾ ਚਮਕ ਨੀ ਦਿਖਾਊਗਾ ਫੇਸ ਤੇ ਉਹ ਆਪਣੀਆਂ ਗ਼ਲਤੀਆਂ ਹੁੰਦੀਆਂ ਸਾਨੂੰ ਪ੍ਰੋਪਰ ਡਾਇਟ ਦੇ ਨਾਲ ਜਾਣਾ ਚਾਹੀਦਾ ਯੂਟਿਊਬ ਤੇ ਦੇਖ ਲਿਆ ਕਰ ਲਿਆ ਇਹ ਕੁਛ ਨੀ ਹੁੰਦਾ ਸਾਨੂੰ ਪਾਣੀ ਦਿੰਦਾ ਚਾਰ ਲੀਟਰ ਤਰ ਪੀਣਾ ਚਾਹੀਦਾ ਪਤਾ ਤੁਹਾਨੂੰ ਰਾਤ ਦਾ ਰੋਟੀ ਸਾਨੂੰ ਪੈ ਸੋਣ ਤੋਂ ਦੋ ਘੰਟੇ ਪਹਿਲੇ ਖਾ ਲੈਣੀ ਆ ਰਾਤ ਦੀ ਰੋਟੀ ਚ ਕੀ ਖਾਣਾ ਆ ਤੁਸੀਂ ਆਪਣਾ ਆਰਾਮ ਨਾਲ ਜੇ ਤੁਸੀਂ ਐਗ ਉੱਗ ਖਾਂਦੇ ਹੋ। ਸੁਣੋ ਉਬਲੇ ਅੰਡੇ ਖਾ ਲੋ ਤੁਸੀਂ ਪੰਜ। ਵਿਦਊਟ ਯੈਲੋ ਹੋਲ ਐਗ ਜਿਹੜੇ ਆ ਉਹ ਤੁਸੀਂ ਦੋ ਖਾ ਲਓ ਤੇ ਜਿਹੜੇ ਤਿੰਨ ਐਗ ਆ ਉਹ ਇਕੱਲਾ ਐਗ ਵਾਈਟ। ਖਾਣੇ ਆ ਉਬਲੇ ਹੋਏ ਫੇਰ ਸ਼ਾਮ ਨੂੰ ਆਪਦੀ ਇਕਦਮ ਨੋਰਮਲ ਜ ਸੂਪ ਬਣਾ ਲੋਓ ਨੋਰਮਲ ਜਿਹੀ ਖਿਚੜੀ ਬਣਾ ਲੋ ਤੇ ਖੀਰਾ ਖਾਣਾ ਹੀ ਖਾਣਾ ਆ। ਫੇਰ ਉਸ ਤੋਂ ਬਾਅਦ ਜਿੰਨੀ ਮਰਜ਼ੀ ਭੁੱਖ ਲੱਗੇਿਆ ਆਪ ਤਾਂ ਸੋਚ ਪਰ ਜੇ ਤੁਸੀਂ ਤੁਸੀਂ ਅੰਡੇ ਤੇ ਪ੍ਰੋਟੀਨ ਖਾਓਗੇ ਰਾਤ ਦੇ ਟਾਈਮ ਦਾਲ ਖਾਓਗੇ ਉਬਲੀ ਹੋਈ ਦਾਲ ਤੁਹਾਨੂੰ ਭੁੱਖ ਨਹੀਂ ਲਾ ਸਕਦੀ ਜੀ ਹੈ।
ਕਰਦੇ ਹੋ ਡਿਨਰ ਵਿੱਚ
ਅਹ ਮੈਂ ਡਿਨਰ ਦੇ ਵਿੱਚ ਦੇਖੋ ਅੱਜ ਜਿਵੇਂ ਮੈਂ ਖਿੱਚ ਚੜੀ ਲੈ ਲਈ ਮੈਂ ਕਈ ਟਾਈਮ ਅ ਪਨੀਰ ਲੈ ਲੈਂਦੀ ਹਾਂ ਕਈ ਟਾਈਮੈਂ ਮਟਕੀ ਹੁੰਦੀ ਆ ਜਿਹੜੇ ਸਪਰਾਊਟਸ ਉਹ ਲੈ ਲੈਦੀ ਆ ਪ੍ਰੋਟੀਨ ਦੇ ਲ ਲਈ ਉਬਲੇ ਛੋਲੇ ਲੈ ਲੈਦੀ ਆਾਂ ਇਹ ਟਮ ਐੱਗ ਵੀ ਲੈੈਂਦੀ ਹਾਂ ਬੋਆਇਲਡ ਐਗ ਇਹ ਸਭ ਕੁਛ ਲੈ ਲੈਂਦੀ। ਮੈਂ ਮੇਰਾ ਮੇਰਾ ਇੱਕ ਦਿਨ ਮੇਰਾ ਚਾਰਟ ਬਣਿਆ ਹੋਇਆ ਮੇਰੇ ਕਿਚਨ ਚ ਅੱਜ ਮੇਰੀ ਇਸ ਚੀਜ਼ ਦੀ ਵਾਰੀ ਹੈ ਅੱਜ ਘ ਆ ਜਿਹੜੀ ੜ ਹੁੰਦਾ ਉਹਨੂੰ ਫਟਾਫਟ ਕਟ ਕਰੀ ਦਾ ਧੋਈ ਦਾ ਢਾਈ ਸੌ ਗ੍ਰਾਮ ਕੀ ਕਹਿ ਲਈਦਾ ਉਹਨੂੰ ਸਟੀਮ ਕਰ ਲਈ ਦਾ ਸਟੀਮ ਕਰਕੇ ਉਹਨੂੰ ਪੰਜ ਗ੍ਰਾਮ ਓਇਲ ਦੇ ਵਿੱਚ ਉਹਨੂੰ ਤੜਕ ਲਈਦਾ ਜੀਰਾ ਉਹ ਮੈਂ ਜਵਾਰ ਦੀ ਰੋਟੀ ਲੈਦੀ ਆਾਂ ਚਾਲੀ ਗ੍ਰਾਮ ਆਟੇ ਦੀ ਜਵਰ ਦੀ ਰੋਟੀ ਨਾਲ ਮੈਂ ਉਹ ਖਾ ਲੈਂਦੀ ਹਾਂ ਅੰਡੇ ਮੇਰੇ ਹੋ ਗਏ ਪੰਜ ਬਸ ਹੋ ਗਿਆ ਮੇਰਾ ਡਿਨਰ
ਤਾਂ ਬਹੁਤ ਹੈਲਦੀ ਵੀ ਹੁੰਦਾ ਉਹਨਾਂ
ਹਾਂ ਹਲਦੀ ਤਾਂ ਹੈਗਾ ਮੈਂ ਤੁਹਾਨੂੰ ਨਾ ਸ਼ੇਅਰ ਕਰੋ ਮੇਰੀਆਂ ਪਲੇਟਸ
ਹਾਂਜੀ ਹਾਂ ਚਲੋ ਠੀਕ ਮੈਨੂੰ ਕਰਨਾ ਸ਼ੇਰ ਹਾਂਜੀ ਠੀਕ ਹੈ ਜੀ ਜ਼ਰੂਰ ਹਾਂਜੀ ਠੀਕ ਜ ਹ